ਹਾਂਜੀ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੁਣ ਦੱਸੋ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਮੈਂ ਤਾਂ ਫੋਨ ਤੁਹਾਨੂੰ ਮਿਲਾ ਰਿਹਾ ਸੀ ਤੁਸੀਂ ਫੋਨ ਮੇਰਾ ਚੱਕਿਆ ਨੀ ਮੈਸੇਜ ਵੀ ਨਹੀਂ ਵੇਖਿਆ ਮੇਰਾ
ਉਹ ਮੈਂ ਬਿਜ਼ੀ ਸੀ ਨਾ ਥੋੜੀ ਤਾਂ ਕਰਕੇ ਤੇ ਹੋਰ ਤੁਹਾਡੇ ਪਰਿਵਾਰ ਚ ਸਾਰੇ ਵਧੀਆ ਨੇ
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਕਿੱਥੋਂ ਬੋਲ ਰਹੇ ਜੀ ਆਪ ਜੀ
ਅਸੀਂ ਅਬੋਹਰ ਤੋਂ ਬੋਲਦੇ ਹਾਂ
ਕਿੱਥੋਂ
ਅਬੋਰ-ਅਬੋਰ
ਅਬੋਰ ਇਹ ਕਿੱਥੇ ਹੈਗਾ ਪੰਜਾਬ ਵਿੱਚ
ਹਾਂਜੀ ਪੰਜਾਬ ਚ
ਅੱਛਾ-ਅੱਛਾ, ਚਲੋ ਕੀ ਕਰਦੇ ਤੁਸੀਂ? ਬ ਤੁਸੀਂ, ਹੁਣ ਚਲੋ। ਮੈਂ ਥੋੜਾ ਜਿਹਾ ਇਸ ਟਾਈਮ ਥੋੜਾ ਜਿਹਾ ਬਿਜੀ ਹਾਂ। ਅਹ-ਅਹ, ਚਲੋ ਫੋਨ ਜਦੋਂ ਕਰ ਲਿਤਾ। ਜਦੋਂ ਮੈਂ ਵਿਹਲਾ ਸੀ ਤੁਸੀਂ ਬੀਜੀ ਸਨ-
ਤਾਂ ਵੀ ਅਹ, ਮੈਂ ਮਤਲਬ ਕਿ ਵੈਸੇ ਹੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਵੀ- ਅ, ਫੈਮਿਲੀ ਬਾਰੇ ਪੁੱਛਾਂਗੀ ਤੁਹਾਡੇ।
ਗੱਲ ਤਾਂ ਤੁਹਾਡੀ ਠੀਕ ਹੈ, ਮੈਂ ਗੱਲ ਕਰਨਾ ਵਧੀਆ ਚੰਗੀ ਗੱਲ ਹੈ। ਲੇਕਿਨ, ਮੈਂ ਥੋੜ੍ਹਾ ਹੁਣ ਬਿਜੀ ਹਾਂ। ਮੈਂ ਗੁਰਦੁਆਰੇ ਚ ਰਹਿੰਦਾ ਵਾਂ। ਹੁਣ ਕੇ ਹਾਂ, ਹਾਂਜੀ- ਹਾਂਜੀ ਮੈਂ ਥੋੜ੍ਹਾ ਗੁਰਦੁਆਰੇ ਦਾ ਹੁਣ ਸਾਂਭਦਾ- ਅਹ ਪਾਠ ਦਾ ਟਾਈਮ ਹੈਗਾ ਨਾ ਹੁਣ, ਕੀਰਤਨ ਆਰਤੀ ਵਗੈਰਾ ਕਰਨੀ ਆ।
ਹਾਂਜੀ- ਵੈਸੇ ਤੁਸੀਂ ਪਹਿਲਾਂ ਮੈਨੂੰ ਮੈਸੇਜ ਕੀਤਾ ਸੀ। ਉਹ ਮੈਂ ਸੀਨ ਨੀ ਕੀਤਾ ਤਾਂ ਕਰਕੇ!
ਤੁਸੀਂ ਮੈਰਿਡ ਹੋ ਅਨਮੈਰਿਡ।
ਅਨਮੈਰਿਡ
ਅੱਛ- ਮੈਂ ਤਾਂ ਸੋਚਣ ਡ ਕਦੇ ਹਾਊਸ ਵਾਈਫ ਆ ਮਤਲਬ
ਨਹੀਂ-ਨਹੀਂ
ਕੀ, ਕਰਦੇ ਭਾਈ ਤੁਸੀਂ ਅੱਜ ਕੱਲ। ਕੀ ਕਰਦੇ ਹੁਣ ਪੜ੍ਹਾਈ ਕੀ ਕੀ ਜੋਬ ਅੱਛਾ-ਅੱਛਾ ਹੈ ਵਧੀਆ ਬਹੁਤ ਵਧੀਆ ਚਲੋ ਮਨ ਲਗਾ ਕੇ ਪੜ੍ਹਾਈ ਕਰੋ ਠੀਕ ਹੈ ਪੁੱਤਰ ਜੀ
ਹਾਂਜੀ
ਹ ਕੋਈ ਨੀ, ਤੁਹਾਡੇ ਬੱਚੇ ਵੀ ਅਹ, ਸੋਰੀ ਮੇਰੇ ਮੇਰੇ ਨਿਆਣੇ ਵੀ ਤੁਹਾਡੀ ਏਜ ਦੀ ਹੈ।
ਹਾਂਜੀ, ਉਹ ਵੀ ਪੜ੍ਹ ਰਹੇ ਹੈ।
ਹਾਂ, ਉਹ ਇਹ ਮੁੰਡੇ ਉਹ ਪੜ੍ਹਦੇ ਪੜ੍ਹਦੇ ਪਏ, ਤੇ ਕੁੜੀ ਹੈ ਉਹ ਜੋਬ ਕਰ ਰਹੀ ਹੈ।
ਗੌਰਰਮੈਂਟ ਜਾਂ ਪ੍ਰਾਈਵੇਟ
ਉਹ ਪ੍ਰਾਈਵੇਟ ਹੀ ਹੈ।
ਅੱਛਾ
ਹਾਂ, ਸਾਡੇ ਭਾਗਾਂ ਵਿੱਚ ਕਿੱਥੇ ਜੀ ਗੌਰਮਿੰਟ ਅਸੀਂ ਪ੍ਰਾਈਵੇਟ ਅਸੀਂ ਗੁਰੂ ਘਰ ਚ ਸੇਵਾ ਕਰਦੇ।
ਮੈਂ ਗੁਰੂ ਘਰ ਦੇ ਵਿੱਚ ਹਾ ਰਾਗੀ।
ਵਧੀਆ ਹੀ ਕੰਮ ਹੈ। ਇਹ ਤਾਂ
ਹਾਂਜੀ-ਹਾਂਜੀ ਤੇ ਹੁਣ, ਪੜ੍ਹਾਈ ਤੁਸੀਂ ਤੁਸੀਂ ਪੜ੍ਹਾਈ ਅ ਰੈਗੂਲਰ ਵੱਲ ਹੀ ਕਰ ਰਹੇ! ਓਪਨ ਤੋਂ-
ਨਹੀਂ ਓਪਨ ਕਰ ਰਹੀ। ਵੈਸੇ ਮੈਂ ਸਿਲਾਈ ਕਰਦੀ ਹਾਂ, ਘਰੇ ਅ ਹਾਂਜੀ
ਲੇਡੀਸ ਸੂਟਾਂ ਦਾ ਕੰਮ ਏ।
ਹਾਂਜੀ
ਨਹੀਂ ਕੋਈ ਗੱਲ ਨੀ ਚਲੋ ਕੰਮ ਕੋ ਜਿਹੜਾ ਮਰਜ਼ੀ, ਉਹ ਦੇਖੋ ਆਪਣਾ। ਜ਼ਰੂਰੀ ਹੈ ਕੰਮ ਵੀ ਬੜਾ ਜ਼ਰੂਰੀ ਹੈ, ਮਿਹਨਤ ਨਾਲ ਉਹਦੇ ਵਿੱਚ ਦੇਖੋ ਪਰ ਹੁੰਦੀ ਹੈ। ਬਾਬੇ ਨਾਨਕ ਦਾ ਵੀ ਦੇਖੋ ਹੁਕਮ ਹੈ, ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ। ਕੇ ਛਕੋ। ਗੁਰਦੁਆਰੇ ਤਾਂ ਤੁਸੀਂ ਜਾਂਦੇ ਰਹਿੰਦੇ ਹੁੰਦੇ ਹੋ। ਗੁਰਦੁਆਰੇ ਗਏ।
ਹਾਂਜੀ, ਮੈਂ ਅੰਮ੍ਰਿਤਸਰ ਗਈ ਹਾਂ ਦੋ ਤਿੰਨ ਵਾਰ।
ਤੇ, ਆਪਣਾ ਕਿਹੜਾ ਜ਼ਿਲ੍ਹਾ ਪੰਜਾਬ ਦੇ ਵਿੱਚ।
ਪੰਜਾਬ ਚ ਫਾਜ਼ਿਲਕਾ।
ਅਹ ਨੇੜੇ ਤੇੜੀਉ ਕੋਈ ਵੱਡਾ ਸ਼ਹਿਰ ਕੋਈ।
ਫਾਜ਼ਿਲਕਾ ਕਾ ਹੈ ਮੇਨ ਤਾਂ ਫਿਰੋਜ਼ਪੁਰ ਫਾਜ਼ਿਲਕਾ।
ਅੱਛਾ ਫਿਰੋਜ਼ਪੁਰ ਦੇ ਨੇੜੇ ਹੀ ਹੈ। ਕਿਉਂਕਿ ਐਕਚੁਲੀ 'ਚ ਮੈਂ ਵੀ ਪੰਜਾਬ 'ਚ ਰਿਹਾ ਨਾ ਦਸ। ਅੱਠ ਦਸ ਸਾਲ ਉੱਥੇ ਮੈਂ ਸੇਵਾ ਕੀਤੀ ਹੈ। ਰੋਪੜ ਹਾਂਜੀ ਰੋ ਰੋਪੜ। ਤੁਸੀਂ ਸੁਣਿਆ ਹੋਣਾ ਰੋਪੜ ਗਏ ਵੀ ਹੋਣੇ ਤੁਸੀਂ ਰੋਪੜ ਹੈ। ਅੱਗੇ ਜਾਕੇ ਗਾਹਾਂ। ਫਿਰ ਅਨੰਦਪੁਰ ਸ਼ਾਹਿਬ ਏ।
ਹਾਂਜੀ ਹਾਂਜੀ ਸਾਰੇ ਮਤਲਬ ਕਿ। ਸੁਣਿਆ ਵੈਸੇ ਮੈਂ ਅੰਮ੍ਰਿਤਸਰ ਗਈ ਆਂ। ਮੇਰਾ ਪੇਪਰ ਸੀਗਾ ਰੇਲਵੇ ਦਾ।
ਅੱਛਾ ਉਹ ਪਰਿਵਾਰ।
ਕਿ ਇੰਨੀ ਜ਼ਿਆਦਾ ਸਫ਼ਾਈ ਇੰਨੀ ਜ਼ਿਆਦਾ ਮਤਲਬ ਸ਼ਾਂਤ ਮਾਹੌਲ ਇੰਨਾ।
ਕੋਈ ਗੱਲ ਨਹੀਂ ਕੋਈ ਗੱਲ ਨਹੀਂ।
ਹਾਂਜੀ।
ਹਾਂ ਤੇ ਤੁਸੀਂ ਆਪਣਾ ਕਦੋਂ ਤੋਂ ਇਹਦੇ ਵਿੱਚ। ਅ ਟੈਚੋ ਹੋ ਔਰ ਇਹਦੇ ਵਿੱਚ ਕਾਰਿਆ ਗਰੁੱਪ। ਕੱਲ੍ਹ ਤੋਂ। ਚਲੋ ਵਧੀਆ ਚੰਗੀ ਗੱਲ ਠੀਕ ਹੈ ਵਧੀਆ। ਹੋਰ ਸੁਣਾਓ, ਫਿਰ ਪਰਿਵਾਰ ਚ ਕੀ ਕਰਦੇ ਮੰਮੀ ਡੈਡੀ।
ਮੰਮੀ ਤਾਂ ਵੈਸੇ ਘਰ ਦਾ ਕੰਮ ਕਰਦੇ ਆ, ਮੇਰੇ ਨਾਲ ਹੀ ਸਿਲਾਈ ਕਰ ਲੈਂਦੇ ਆ।
ਅੱਛਾ ਵਧੀਆ ਫਿਰ ਤਾਂ ਚੰਗੀ ਗੱਲ ਹੈ। ਦੋਨੋ ਮ ਮਾਂ ਪਿਓ ਤਾਂ ਆਪਣਾ।
ਪਾਪਾ ਖੇਤੀ ਦਾ ਕੰਮ ਕਰਦੇ ਆ। ਭੈਣ ਭਰਾ ਪੜ੍ਹ ਰਹੇ ਆ ਇੱਕ ਭੈਣ ਹੈ। ਇੱਕ ਭਰਾ। ਹਾਂਜੀ।
ਅੱਛਾ ਅੱਛਾ ਇੱਕ ਮਿੰਟ ਇੱਕ ਇੱਕ ਮਿੰਟ ਜਰਾ ਹੋਲਡ ਰੱਖਿਓ ਇੱਕ ਮਿੰਟ। ਹਾਂਜੀ ਹੋਰ ਦੱਸੋ।
ਅੱਛਾ ਜੀ। ਉਹ ਆ ਗਈ।
ਹਾਂਜੀ ਅਸੀਂ ਵੀ ਮੰਦਿਰ ਜਾਂਦੇ ਹਾਂ ਸ਼ਾਮ ਨੂੰ।
ਅੱਛਾ ਅੱਛਾ ਅੱਛਾ ਮੰਦਿਰ ਵਧੀਆ ਹੈ। ਇਹ ਤਾਂ ਦੇਖੋ ਰੱਬ ਦਾ ਘਰ ਹੈ।
ਹਾਂਜੀ।
ਰੱਬ ਦਾ ਘਰ ਹੈ ਭਾਵੇਂ ਗੁਰ। ਗੁਰਦੁਆਰਾ, ਮੰਦਿਰ ਹੈ। ਇਹ ਸਭ ਰੱਬ ਦੇ ਘਰ। ਆਪਾਂ ਮਨ। ਬਿਲਕੁਲ ਬਿਲਕੁਲ ਪਰਮਾਤਮਾ ਵੀ ਇੱਕ ਹੀ ਹੈ ਤੇ। ਘਰ ਜਿਹੜਾ ਮਰਜ਼ੀ ਉਹ ਹੈ। ਪਰਮਾਤਮਾ ਦਾ ਈ। ਪਰਮਾਤਮਾ ਵੀ ਇੱਕ ਹੀ ਹੈ। ਬਸ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ।
ਹਾਂਜੀ।
ਹੂੰ।
ਤੁਸੀਂ ਮਤਲਬ ਕਿ ਗੁਰਦੁਆਰੇ ਤੋਂ ਆ ਕੇ ਵੀ। ਮਤਲਬ ਲੰਗਰ ਵਗੈਰਾ ਛਕਦੇ ਹੋ ਜਾ ਉੱਥੇ ਹੀ।
ਅਸੀਂ ਗੁਰਦੁਆਰੇ 'ਚ।
ਹਾਂ ਉਹ।
ਹੂੰ ਪਹਿਲਾ ਆਵਾਜ਼ ਕਿ ਹੋ ਗਈ। ਡਬਲ ਅਵਾਜ਼ ਆ ਰਹੀ ਮੇਰੀ ਹੁਣ। ਅਸੀਂ ਆਪਣਾ ਹੀ ਬਣਾਉਂਦੇ ਜੀ ਇੱਥੇ ਗੁਰੂ ਘਰ ਆਪ ਸਾਨੂੰ ਰਾਸ਼ਨ ਵਗੈਰਾ ਇੱਥੋਂ ਮਿਲਦਾ, ਕਾਫੀ ਕੋਪਰੇਟ ਕਰਦੀ ਕਮੇਟੀ ਸੰਗਤ।
ਅੱਛਾ।
ਹਾਂ ਤੇ ਆਪਣਾ ਹਫ਼ਤੇ ਵਿੱਚ ਲੰਗਰ ਇੱਥੇ ਹੁੰਦਾ ਹੈ।
ਅੱਛਾ, ਚਲੋ ਵਧੀਆ ਫੇਰ ਤਾਂ।
ਹੂੰ ਹੋਰ ਦੱਸੋ, ਬਸ ਵਧੀਆ ਜੀ, ਵਧੀਆ। ਮੈਂ ਚਲੋ ਹੁਣ ਮੈਂ, ਅ ਫੋਨ ਕਰਾਂ ਕੱਟ ਕਰਾਂ, ਕੀ ਗੱਲ ਕਰਨੀ ਐ, ਬਸ ਮੇਰਾ ਟੈਮ ਕੀਰਤਨ ਦਾ ਹੋ ਗਿਆ ਵਾ।
ਕੋਈ ਨਾ ਬਸ, ਤੁਸੀਂ ਐਨੀ ਗੱਲ ਕਰ ਲੀ ਓਹੀ ਵਧੀਆ।
ਅੱਛਾ- ਅੱਛਾ, ਚਲੋ ਤੁ ਹੋਰ ਘੰਟਾ ਰੁਕ ਜਾਓ, ਤੁਸੀਂ ਚ ਭਾਵੇਂ ਜਿੰਨੀ ਮਰਜ਼ੀ ਬਾਹਰ ਗੱਲ ਕਰਿਓ ਠੀਕ ਈ, ਮੈਂ ਫਰੀ ਹਾਂ, ਦਿਨੇ ਫਰੀ ਹਾਂ, ਜਦੋਂ ਤੋਂ ਮੈਂ ਤੁਹਾਨੂੰ ਮੈਸੇਜ ਕੀਤਾ ਸੀ, ਤੁਸੀਂ ਕੋਈ ਰਿਪਲਾਈ ਨਹੀਂ ਕੀਤਾ।
ਫੋਨ ਚਾਰਜ ਲਗਾ ਲਿਆ ਸੀ ਨਾ, ਤਾਂ ਕਰਕੇ।
ਅੱਛਾ- ਅੱਛਾ, ਚਲੋ ਕੋਈ ਨਹੀਂ ਮੈਨੂੰ ਤੁਸੀਂ, ਹਾਂ ਕੋਈ ਨੀ ਮੈਂ ਫੇਰ ਗੱਲ ਕਰਦਾ ਆਪ ਜੀ ਨਾਲ, ਠੀਕ ਐ। ਹੁਣ ਕਿ ਹਾਂ ਕਿ- ਹਾਂ ਕਿ, ਸਸ਼ ਰੀ ਕਾਲ ਜੀ, ਚੰਗਾ ਫੇਰ।